ਹੈਲੋ
ਹੈਲੋ, ਹੈਲੋ
ਸਸਿ ਸ਼ੀਕਾਲ।
ਸਸਰੀ ਕਾਲ ਹੋਰ ਕੀ ਹਾਲ ਹ ਹਾਂਜੀ ਆ ਰਹੀ ਐ, ਔਰ ਕੀ ਹਾਲ- ਚਾਲ ਨੇ
ਵਧੀਆ ਨੇ ਤੁਸੀਂ ਸੁਣਾਓ, ਰੋਟੀ ਖਾ ਕੇ ਫਰੀ ਹੋਏ ਹਜੇ, ਤੁਸੀਂ ਸੁਣਾਓ ਰੋਟੀ ਹੋ ਗਈ।
ਅੱਛਾ, ਕੀ ਬਣਾਇਆ ਐ। ਕੀ ਬ
ਲਓ
ਆਹ ਅੱਛਾ ਤੂੰ ਬ ਕਿ ਸਿਮਰਨ ਨੇ ਬਣਾਇਆ ਐ।
ਸਿਮਰਨ, ਬਣਾ ਅਸੀ ਮਿਕਸ ਵੈਜ ਰਹੇ ਸੀ ਪਰ ਕੱਲਦੇ ਚਾਵਲ ਪਏ ਸੀ ਬੇ
ਪਰ ਮੈਂ ਜਨਾਂ ਨੇ ਕਿਹਾ ਕਿ ਚਾਵਲ ਵੇਸਟ ਹੋਨੇ, ਇਸ ਤ ਅੱਛਾ ਚਾਵਲ ਵੀ ਨਾਲ ਪਾ ਦੋ ਤੇ ਫਿਰ ਪਲਾਓ ਟਾਈਪ ਬਣ ਜਾਣਾ।
ਹਾਂ, ਹਾਂਹ ਹੋਰ
ਬਸ ਫਿਰ ਉਹ ਹਾਂ।
ਗਰਮੀ ਹੈਗੀ ਉੱਥੇ,
ਬਹੁਤ, ਬਾਰਿਸ਼ ਹੋਈ ਹੈ ਕੱਲ ਰਾਤ ਦੀ ਬੜੀ, ਹਾਂ ਪਹਿਲਾਂ ਤੋਂ ਠੀਕ ਹੈ। ਜਦੋਂ ਬਾਰਿਸ਼ ਪੈਂਦੀ ਹੈ ਬਸ ਉਸ ਟਾਈਮ ਥੱਲੇ,
ਹਾਂ ਇੰਨੀ ਤੇ ਮਈ ਦੇ ਲਾਸਟ ਬੜੀ ਗਰਮੀ ਪੈ ਗਈ ਸੀ ਹਨਾ,
ਹਾਂ ਉਹ ਸਭੀਲ ਵਾਲਾ ਟਾਈਮ ਵੀ ਤੇ ਚਾਲੂ ਹੋ ਰਿਹਾ,
ਹਾਂ ਹਾਂ ਬ ਬਸ ਪਰਸੋਂ ਹੀ ਹੈਗਾ ਸ਼ਬੀਲ ਦਾ ਟਾਈਮ ਤਾਂ,
ਹਾਂ ਤੇ ਫੇਰ ਉਸ ਟਾਈਮ ਜ਼ਿਆਦਾ ਹੁੰਦੀ ਹੈ ਨਾ? ਇੱਕ ਵੀਕ ਹੈ ਨਾ ਪੂਰਾ ਇੱਕ ਵੀਕ ਹੁੰਦਾ ਫੇਰ ਉਸ ਟਾਈਮ ਗਰਮੀ ਬਹੁਤ ਤੇਜ਼ ਆਉਂਦੀ ਹੈ, ਬਸ ਉ ਗੱਲ ਡੇਲੀ ਤੇ ਨਹੀ ਜਾ ਪਾਣਦੇਂ, ਮਤਲਬ ਮੰਥ ਦੇ ਐਂਡ ਚ ਜਾਂ ਫਿਰ ਸਟਾਰਟਿੰਗ ਚ ਇਕ ਚੱਕਰ ਤੇ ਪੱਕਾ ਹੈ ਜਾਣਾ ਜਾਣਾ,
ਅੱਛਾ, ਅੱਛਾ ਹਾਂ ਔਫਿਸ ਤੋਂ ਲੇਟ ਆਉਂਦੇ ਹੋ ਨਾ ਤੁਸੀਂ,
ਹਾਂ ਕਦੀ ਕਦੀ ਵਿੱਚ ਬਹੁਤ ਮਨ ਹੋ ਗਿਆ ਕਿ ਬਸ ਹੁੰਦਾ ਨਾ ਕਦੀ ਕਦੀ ਮਨ ਬਹੁਤ, ਉਦਾਸ ਹੈ ਬਸ ਕੁੱਛ ਕਰਨਾ ਕਰਨ ਦਾ ਮਨ ਨਹੀਂ ਹੈ, ਜਾਓ ਸੀਦਾ ਗੁਰੂਦੁਆਰੇ ਜਾ ਕੇ ਬਹਿ ਜਾਓ ਬਸ ਕਦੀ, ਬਚ ਚਲੇ ਗਏ ਤਾਂ ਚਲੇ ਗਏ ਤਾਂ, ਨਹੀਂ ਤੇ ਮਨ ਤਾਂ ਹੈ ਤੇ ਸਟਾਰਟਿੰਗ ਫਿਕਸ ਹੈ ਕਿ ਜਾਣਾ ਹੀ ਹੈ,
ਔਰ ਘਰ ਪਰਿਵਾਰ ਵਧੀਆ,
ਸਭ ਵਧੀਆ ਨੇ,
ਅੱਛਾ, ਅੱਛਾ ਨਾਨੂ ਆਏ ਹੋਏ ਨੇ ਅੱਛਾ ਠੀਕ ਨੇ ਨਾਨੂ ਹੁਣ,
ਹਾ ਥੋੜੀ ਜਿਹੀ ਤਬੀਅਤ ਖ਼ਰਾਬ ਹੋ ਗਈ ਸੀ ਰਾਤ ਨੂੰ,
ਅੱਛਾ, ਅੱਛਾ ਫਿਰ ਡਾਕਟਰ ਕੋਲ ਲੈ ਗਏ ਸੀ।
ਹਾਂ ਰਾਤੀ ਗਏ ਸੀ, ਫਿਰ ਐਮਰਜੈਂਸੀ ਦਿਖਾਇਆ ਹੋਸਪਿਟਲ ਗਵਰਮੈਂਟ ਹੋਸਪਿਟਲ। ਥੋੜਾ ਸ਼ਾਇਦ ਮੈਡੀਸਨ ਦਿੱਤੀ ਜਾਂ ਫਿਰ, ਨਹੀਂ ਸਮਤਾਲ ਰਾਤ ਨੂੰ ਨੀ ਆਉਂਦਾ ਨਾ ਐਮਰਜੈਂਸੀ ਜੋ ਅਵੇਲੇਬਲ ਸੀ ਸ਼ਾਇਦ ਇੰਜੈਕਸ਼ਨ ਲਾਏ। ਕੀ ਪਤਾ ਨੀ ਫਿਰ ਉਹ ਲਾ ਕੇ ਸਹੀ ਹੋ ਗਿਆ ੳਹ ਐਸੀਡੀਟੀ ਦੀ ਪ੍ਰੋਬਲਮ, ਬਿਲਕੁਲ ਨਹੀਂ
ਹਾਂ ਹਰ ਚੀਜ਼ ਖਾ ਲੈਂਦੇ ਐ ਹਨਾ ਸਭ ਕੁਛ ਹਨਾ, ਮਨੇ ਪਹਿਲੇ ਵੀ ਤਬੀਅਤ ਖ਼ਰਾਬ ਹੋ ਗਈ ਸੀ। ਇਹਨਾਂ ਦੀ ਹਨਾ,
ਬਹੁਤ ਜ਼ਿਆਦਾ ਆਈ ਸੀਯੂ ਸੀ ਫੇਰ ਘਰ ਆ ਕੇ ਡਾਇਰੈਕਟ ਫਿਰ ਉਸ ਤੋਂ ਬਾਅਦ ਵੀ ਕੰਟਰੋਲ ਕੀਤਾ। ਫਿਰ ਟਰੈਵਲ ਵੀ ਕਰ ਲਿਆ ਫਿਰ ਚੇਂਜ ਹਮ ਪਾਣੀ ਚੇਂਜ ਵੀ ਹੋ ਗਿਆ ਫਿਰ, ਇਨਵਾਇਰਮੈਂਟ ਚੇਂਜ ਆਏ ਲੁਧਿਆਣੇ ਆ ਜਾਂ
ਹਾਂ ਉੱਥੇ ਗਰਮੀ ਹੈ ਤੇ ਹਾਂ ਹਾਂ ਉਹ ਤਾਂ ਹੈ ਹੀ ਹੈ,
ਹੁਣ ਵਾਪਸੀ ਜਾਣਾ ਹੁਣ ਵਾਪ, ਤੁਸੀ ਡਾਇਰਕਟ ਦੇਹਰਾਦੂਨ ਤੋ ਪਟਿਆਲੇ ਨਹੀਂ ਜਾਣਾ ਪਹਿਲੇ ਰਿਸ਼ਕੇਸ਼ ਜਾਣਾ। ਫਿਰ ਰਿਸ਼ੀਕੇਸ਼ ਤੋਂ ਪਟਿਆਲੇ ਜਾਣਾ।
ਅੱਛਾ ਕਿਉਂ ਟ੍ਰੇਨ ਨਹੀ ਮਿਲੀ ਉੱਥੋਂ।
ਪਤਾ ਨੀ ਮੈਨੂੰ ਆਪ ਨੀ ਸਮਝ ਆਇਆ ਕਿਉਂ ਕੀਤਾ ਇਹਦਾ ਰਿਸ਼ਕੇਸ਼, ਜਾਣਾ ਫਿਰ ਨਾਨੀ ਜੀ ਕਹਿ ਰਹੇ ਨੇ ਕਿ ਹਰਿਦੁਆਰ ਚ ਪੌੜੀਆਂ ਬਹੁਤ ਨੇ ਤੇ ਨਾਨਾ ਜੀ ਨਹੀਂ ਤੁਰ ਸਕਦੇ। ਸੱਚੀ ਗੱਲ ਉਥੇ ਦਿਲੀ ਵੀ ਆਏ ਤੇ ਤੇ ਬੜਾ ਔਖਾ ਸੀ ਨਹੀਂ ਕਿੰਨਾ ਮਤਲਬ, ਅੱਧਾ ਘੰਟਾ ਉਹਨਾਂ ਨੇ ਉੱਤੇ ਸਿਰਫ ਪੋੜੀਆਂ ਚੜ੍ਹਨ ਤੇ ਲਾਤਾ ਸੀ ਕਿਉਂਕਿ ਉਹਦੀ ਸਾਹਸ, ਉੱਪਰ ਨੀਚੇ, ਉੱਪਰ ਨੀਚੇ ਉਹਨਾ ਤੋ ਨਹੀਂ ਹੁੰਂਦਾ।
ਬਸ ਨਾ ਇਹ ਨਾ ਕੰਟਰੋਲ ਨੀ ਕਰਦੇ ਕਿਸੇ ਖਾਣ ਨੂੰ ਨਾ ਕਿਸੇ ਚੀਜ਼ ਤੋਂ ਵੀ ਪਰਹੇਜ਼ ਨਹੀਂ ਹੈਗਾ।
ਹੈ ਹੀ ਨਾ ਹਾਂ ਉਹਹੀ ਨਾ ਜਿੰਦਾ ਹੈ ਨਾ ਉਹਨਾਂ ਦਾ ਏਦਾਂ ਜੋ ਮਰਜੀ ਖਾਓ।
ਹਾਂ ਸਭ ਕੁਛ ਖਾ ਲੀਦੇ ਨੇ, ਹਾਂ। ਅ ਹਾਂ। ਐ ਤਾਂ ਹੈਗੀ ਏ ਸਟਰੋਂਗ 'ਤੇ ਹੈਗੇ ਨੇ ਬਸ। ਹਾਂ, ਸਾਰਾ ਕੰਮ ਕਰ ਲੈਂਦੇ ਨੇ।
ਹਾਂ ਹੁਣ ਅੱਜ ਫੋਨ 'ਤੇ ਗੱਲ ਕੀ ਤੀ ਕਹਿ ਰੇ ਮੈਂ-ਮੈਂ ਸਈ ਆ ਮੈਂ ਪੈਦਲ ਤੁਰ ਕੇ ਗਿਆ ਪੰਜਕ ਦੇ ਗੁਰਦੁਆਰੇ। ਪਾਪਾ ਨੂੰ ਸ਼ਾਮ ਨੂੰ ਆਣਾ ਹੁੰਦਾ ਚਾਹ ਪੀਣ ਮੈਂ ਜਾਂਦਾ ਇੱਕਦਮ ਠੀਕ ਆ ਤੁਰ ਕੇ ਜਾ ਰੇਆ ਪਤਾ ਨਿੱ ਕੀ-ਨਿੱਕੀ ਗੱਲਾਂ ਦੱਸ ਦਿੰਦੇ ਤੁਹਾਨੂੰ ਕੁਛ ਨੀ ਹੋਇਆ ਮੈਨੂੰ ਇੱਕਦਮ ਵਧੀਆ ਮੈਂ ਮੈਨੇ ਕ
ਹਾਂ ਇੱਕ ਵਾਰੀ ਨਾ ਬਹੁਤ ਪਹਿਲੇ ਨਾ ਇਨਾਂ ਦਾ ਐਕਸੀਡੈਂਟ ਹੋ ਗਿਆ ਸੀ। ਹੁਣ ਤਾਂ ਟੰਗ 'ਚ ਰੋੜ ਪਈ ਹੋਈ ਏ ਨਾ ਕਹਿੰਦੇ ਨੇ ਜਬ ਜੋ ਐਕਸੀਡੈਂਟ ਹੋਇਆ ਨਾ ਆਪੋ ਈ ਗੱਡੀ ਤੋਂ ਬਾਰ ਨਿਕਲਗੇ।
ਹਾਂ।
ਸਿੱਧਾ ਪਟਕਾ ਸੀ ਪਟਕਾ ਉਲਾਇਆ ਟੰਗ ਤੇ ਅੱਛੀ ਤਰਾ ਲਪੇਟ ਦਿੱ ਤਾ ਈ ਉਨੂੰ ਖੂਨ ਰੋ ਰੋਕ ਲਿਆ।
ਹਾਂਜੀ।
ਫਿਰ ਕਿਸੀ ਬੰਦੇ ਨੂੰ ਕੇਆ ਡਾਕਟਰ ਕੋਲੋ ਡਾਕਟਰ ਕੋਲ ਰਹਿ ਗਿਆ ਤਾਂ ਓ ਤਾਂ ਉਨਾਂ ਨੂੰ ਹੋਸ਼ ਨੀ ਰਈ ਕੀ ਹੋਇਆ ਕੀ ਨੀ ਹੋਇਆ ਬਸ। ਕਹਿੰਦੇ ਏ ਮੈਨੂੰ ਪਤਾ ਮੈਂ ਨੇ ਪਟਕਾ ਲਾਇਆ ਪਟਕਾ ਖੁਦ ਮਤਲਬ ਲ ਲਪੇਟੇ ਟੰਗ ਟੰਗ ਕੇ 'ਤੇ ਮੈਂ ਹੋਸਪਿਟਲ ਚਲਾ ਗਿਆ ਉਸਦੇ ਬਾਅਦ ਨੀ ਪਤਾ ਕੀ ਹੋਇਆ ਕੀ ਨੀ ਹੋਇਆ ਮੇਰੇ ਨਾਲ।
ਗੁਰਮਤ ਦੀ ਐ ਨਾ ਹਿੰਮਤ ਬਹੁਤ ਜਿਆਦਾ ਨੇ, ਹਿੰਮਤ ਕਰ ਕੇ ਈ ਮਤਲਬ ਸਪੋਰਟ ਆਉ। ਪਰ ਵਾਹਿਗੁਰੂ ਦੇਵ ਦਾ ਵੀ ਕੀ ਹੋ ਰਿਹਾ ਕੰਮ ਨੀ ਤਾਂ ਤੁਸੀਂ ਆਪ ਸੋਚੋ ਆਈਸ 'ਚ ਬੰਦਾ ਨੋਰਮਲ ਬਾਅ 'ਚ ਆਏਗਾ ਪਰ ਨਈ ਆਈਸ
ਹਾਂ, ਓ ਮ ਦਾਦੂ ਨੂੰ ਦੇਖ ਇਵੇਂ ਈ ਬਿਮਾਰ ਈ ਰਹਿੰਦੇ ਦੇ ਨੇ ਜਦੋਂ ਵੀ ਮੈਂ ਫੋਨ ਕਰਨਾ ਤਬੀਅਤ ਠੀਕ ਨੀ ਏ ਮੇਰੀ, ਮੈਂ ਤਾਂ ਗੋਲੀਆਂ ਖਾਨਾ ਪਿਆ, ਯੇ ਕਰਨਾ ਪਿਆ ਮੈਂ ਕਿਹਾ ਅੱਛਾ ਠੀਕ ਏ।
ਓ ਉਨਾਂ ਦਾ ਹਿਸਾਬ ਏ ਛੋਟੇ ਬੱਚਿਆਂ ਵਾਲਾ ਹੁਣ ਹਲਕਾ ਜਾ ਅਗਰ ਨੂੰ ਵੀ ਨਿਕਲ ਜਾਇਆ ਜਾਂ ਕੱ ਟ ਗਿਆ ਨੂੰ ਕਿੱਥੇ ਏਧਰ-ਉਧਰ ਲੱਗ ਗਿਆ ਬਸ
ਹਾਂ।
ਡਾਲੀ-ਡਾਲੀ ਹੁੰਦਾ ਫੇਰ।
ਹਾਂ ਸਮਝ ਨੀ ਆਂਦੀ। ਛੋਟੇ ਹਾਂ ਛੋਟੇ ਬੱਚੇ ਵਾਂਗ ਕਰੇਗੇ ਰੋਟੀ ਨੀ ਖਾਣੀ। ਇੱਕ ਫੁਲਕਾ ਖਾਣਾ ਬਸ ਹੁਣ ਤੋਂ ਅੱਛਾ ਮਲਾਈ ਬੰਦ ਕਰਤੀ। ਹਾਂ ਦਾਦੀ ਦਾ ਵੀ ਏਹੀ ਹਾਲ ਏ।
ਦੌ ਦਾਦੀ ਦਾ ਵੀ ਏਈ ਐ ਪਹਿਲੇ ਉਨਾਂ ਕੋਲ ਹਿੰਮਤ ਸੀ ਫੇਰ ਚਲੋ ਐਟਲੀਸਟ ਗੁਰਦੁਆਰੇ 'ਤੇ ਚਲੇ ਜਾਂਦੇ ਸੀ ਹੁਣ ਓ ਵੀ ਨੀ ਐ।
ਹਾਂ ਗੁਰਦੁਆਰੇ 'ਤੇ ਨੀ ਜਾਂਦੇ ਓ।
ਨਾ ਬੜਾ ਚਿਰ ਹੋ ਗਿਆ ਹੁਣ 'ਤੇ ਛੋੜ ਤਾਂ।
ਹਾਂ ਮੇਰੀ ਗੱਲ ਹੋਈ ਸੀ ਕਹਿੰਦੀ ਬਸ ਵੇਖਾਂਗੀ ਧੀਰੇ-ਧੀਰੇ-ਧੀਰੇ-ਧੀਰੇ ਚੱਲਾਂਗੀ ਤਾਂ ਹੋ ਜਾਏਗਾ।
ਜਿੱਦ ਏ ਨਾ ਫਿਰ ਜਾਣਾ ਨਈ ਐ ਫਿਰ ਇੱਕ-ਦੋ ਵਾਰੀ ਗਏ ਨੇ ਪਰ ਫਿਰ ਆਪਣੇ ਆਪ ਡਿੱਗ ਵੀ ਗਏ ਨਾ ਪਤਾ ਨੀ ਲੱਗਦਾ ਕਿਤੋਂ ਵੱਡੀ ਗੱਡੀ ਆ ਜਾਏ ਜਾਂ ਕੋਈ ਬੰਦਾ ਲੱਭੇ ਨਾ ਕੋਈ ਉਠਾ ਕੇ ਲਿਆਏ ਸਾਨੂੰ ਥੋੜੀ ਨਾ ਪਤਾ ਕੀ ਹੋ ਰੇਆ ਕਿ ਨਈ।
ਕਹਿੰਦੀ ਮੈਂ ਨਾ ਓਸ ਉਣ ਨੀ ਆ ਸਕਦੀ ਗੱਡੀ 'ਤੇ ਬਹਿ ਕੇ ਗੁਰਦੁਆਰੇ ਨਾ। ਪੈਦਲ ਨੀ ਜਾ ਸਕਦੇ ਮੈਨੂੰ ਡਰ ਲੱਗਦਾ ਇੱਕ ਵਾਰੀ ਗਿਰ
ਘੱਟ ਈ ਹਾਂ ਬਸ ਉਦੋਂ ਦਾ ਡਰ ਬੈ ਉਹੀ ਨਾ ਹੁਣ ਨਹੀਂ ਕਰਦੇ ਉਹ। ਡਰ ਜੋ ਬੈਠਿਆ ਹੋਇਆ ਨਾ ਹੁੰਦਾ ਹਾਂ, ਬਸ ਉਹ ਡਰ- ਘਰੋ ਬੈਠਦੇ ਨੀ ਹੈ। ਕੈਂਟੀਨ ਅਗਰ- ਜਾਂਦੇ ਆ। ਮੇਰੇ ਤੋਂ ਮੇਰੇ ਨਾਲ ਤੇ ਇੰਨਾ ਜ਼ਿਆਦਾ ਟਾਈਟ ਡਰ ਨਾਲ ਬੈਠਦੇ ਆ ਪਰ ਉਹਨੂੰ ਓਨਾ ਹੀ- ਡਰ ਮੈਨੂੰ ਵੀ ਲੱਗਦਾ ਮੈਂ ਕਿਹਾ ਬਈ ਪਿਛਲੀ ਵਾਰ ਵੀ ਗਿਰ ਗਿਆ ਜੋ ਵੀ ਬੰਦਾ ਸਾਂਭ ਕੇ ਜਾਏ, ਸਾਂਭ ਕੇ ਆਏ।
ਹਾਂ, ਹਾਂ ਹੋਰ ਪਾਪਾ ਠੀਕ ਨੇ।
ਹਾਂ, ਪਾਪਾ ਠੀਕ ਨੇ ਥੋੜ੍ਹਾ ਬਹੁਤਾ ਹੈ ਹੀ। ਇੱਧਰ- ਉਧਰ ਹੁਣ ਸਰੀਰ ਕਮਜ਼ੋਰ ਹੋ ਹੀ ਗਿਆ। ਏਜ ਨਾਲ, ਬਾਕੀ ਤੇ ਠੀਕ ਹੈ।
ਹਾਂ, ਪਹਿਲੇ ਹੋ ਕੇ ਆਏ ਸੀ ਕਿ। ਹਾਂ, ਤੇ ਮੰਮਾ ਵਿਚਾਰੀ ਪਰੇਸ਼ਾਨ ਹੀ ਰਹਿੰਦੀ ਸਕੂਲ
ਉਹ ਪਿਛਲੇ ਮਹੀਨੇ ਹਾਂ ਇੰਨਾ ਗੰਦਾ - ਤੁਸੀਂ ਦੇਖੋਗੇ ਨਾ ਮੰਮਾ ਨੂੰ ਕਾਲੀ ਸ਼ਾਹ ਹੋਈ ਪਈ, ਇੰਨੀ ਗੰਦੀ ਟੈਨਿੰਗ। ਫੇਸ ਇੰਨਾ ਜ਼ਿਆਦਾ ਹਾਂ ਬਹੁਤ- ਬਹੁਤ ਹੀ ਬੁਰਾ ਹਾਲ ਹੋਇਆ ਫੇਸ ਦਾ। ਇੰਨਾ ਗੰਦਾ ਢੁਲਕਾ ਪਿਆ ਲੱਗਦਾ ਨਹੀਂ ਕੂੜਾ ਹੀ ਲੱਗਦਾ ਪਿਆ ਹੁਣ ਤੇ। ਔਖਾ ਉਹ ਵੀ ਪਾਪਾ ਨਾਲ ਹਾਂ। ਪਾਪਾ ਮੰਮਾ ਦੋਨੋ ਗਏ ਹੈ। ਸੱਚੀ ਮੰਮਾ-ਪਾਪਾ ਨੂੰ ਦੇਖੋਗੇ ਨਾ ਤੁਸੀਂ ਕਾਲੇ ਇੱਕ-ਦਮ ਪਪ ਪਾਪਾ ਤੇ ਹੋਰ ਜ਼ਿਆਦਾ ਕਾਲੇ।
ਹਾਂ, ਧੂਪ ਬੜੀ ਸੀ ਨਾ, ਜਦੋਂ ਡਿਊਟੀ ਰਹਿੰਦੀ ਸੀ ਇੱਥੇ
ਹਾਂ, ਪਾਪਾ ਗਏ ਤਾਂ ਜਾਕੇ ਕੰਮ ਜਲਦੀ, ਜਲਦੀ ਹੋਇਆ ਨਹੀਂ ਤਾਂ ਮੰਮਾ ਤਾਂ ਲਟਕ ਜਾਂਦੀ ਸੀ। ਉਹਨੂੰ ਪਤਾ ਹੈ। ਸਲੋ ਮੋਸ਼ਨ ਹੈ ਮੰਮਾ ਜੀ ਦਾ। ਉਹ ਫੇਰ ਵੜਨਾ ਵੀ ਹੈ, ਹਰ ਛੋਟੀ-ਛੋਟੀ ਚੀਜ਼ 'ਚ ਹੈ ਨਾ ਹਰ ਛੋਟੀ-ਛੋਟੀ ਚੀਜ਼।
ਹਾਂ। ਕਹਿ ਜਿੰਨੇ ਮੋਬਾਈਲ ਲਿਆ ਹੈ। ਇਸ ਕਰਕੇ ਮੈਂ ਨਾ-
ਹਾਂ, ਇਸ ਕਰਕੇ ਵੀ ਲਿਤਾਂ, ਫਿਰ ਨਾਲ ਜਸਲੀਨ ਦਾ ਹੁਣ ਸਕੂਲ ਵਰਕ ਕਿ ਹੁਣ ਕਾਲਜ ਜਾਣ ਦਾ ਟਾਈਮ ਜਸਲੀਨ ਨੂੰ ਵੇਖ-
ਹਾਂ।
ਰੋਮਾ ਨੇ ਕੀਤਾ ਕਿ ਆਪਣਾ ਪੁਰਾਣਾ ਫੋਨ ਜਸਲੀਨ ਨੂੰ ਦੇ ਦਿੱਤਾ। ਆਪਣੇ ਲਈ ਨਯਾ ਲੈ ਲਿਆ।
ਹਾਂ, ਨਹੀਂ ਸਹੀ। ਕੀਤਾ ਔਰ, ਕੀ ਕਰਨਾ ਹੁਣ ਜਸਲੀਨ ਨੇ ਅੱਗੇ।
ਸੋਚ ਰਹੀ ਹੈ ਕੀ ਕਰਨਾ। ਮੈਂ ਉਹਨੂੰ ਬੋਲਿਆ ਕਾਉਸਲਿੰਗ ਕਰਨ ਚਲੀ ਜਾ। ਨਹੀਂ ਸੁਣਨਾ ਹੀ ਨੀ ਕਿਸੇ ਦੀ।
ਕੋਲਜ 'ਚ ਐਡਮਿਸ਼ਨ ਲਏਗੀ ਨਾ, ਉੱਦਾਂ ਹੀ ਉੱਥੇ ਹੀ ਕਰ ਲੈਣੀ ਕਾਂਸਲਿੰਗ।
ਉਹ ਕਾਂਸਲਿੰਗ ਤਾਂ ਉੱਥੇ ਵੀ ਕਰ ਲਏਗੀ, ਬਟ ਬੰਦੇ ਨੂੰ ਆਪ ਤੇ ਪਤਾ ਹੋ। ਮੈਂ ਜੇ ਇਹ ਲੈ ਰਿਹਾ ਤਾਂ ਮੇਰਾ ਇਹ- ਸਕੋਪ ਹੈ ਫਿਊਚਰ 'ਚ। ਚਾਰ ਓਪਸ਼ਨਸ ਨੇ ਬਟ ਉਹ ਥੋੜਾ ਕਲੈਰਿਟੀ ਨਹੀਂ ਹੈ।
ਕੰਪਿਊਟਰ ਸੇ ਹੈਗਾ
ਕੰਪਿਊਟਰ 'ਚ ਤਾਂ ਹੈ ਇੱਦਾਂ ਤਾਂ ਬੋਲਦੇ ਸਹਿਬ ਸਿਓਰਟੀ ਦਾ ਕੋਰਸ ਕਰਾ ਲਓ ਪਰ ਇਕੱਲੇ ਉਹ
ਹਾਂ ਉਹ ਤਾਂ ਹੈ ਹੀ ਸਾਹਿਬਾ ਸੋਚਦੇ ਕਿਵੇਂ ਕਰ ਲਏਗੀ ਲੱਲੂ ਜੇ ਤਾਂ ਹੈ ਏ ਐਕਟਿਵ ਨਹੀਂ ਹੈਗੇ ਨਾ
ਬਿਲਕੁਲ ਨੀ ਓਦਾਂ ਸਾਰੇ ਕੰਮ 'ਚ ਐਕਟਿਵ ਹੈ ਵੇਜ ਦਾ ਕੰਮ ਘਰਾ ਨੂੰ ਕੋਈ ਬਿਊਟੀ ਵਾਲੀ ਚੀਜ਼ਾਂ ਬੋਲਦੋ ਅੱ ਜੋ ਹੈ
ਹਾਂ ਹਾਂ ਬਸ ਆਕ ਚਾਵਲ ਦਾ ਪਾਣੀ ਲਾਂਦੀ ਰਹਿੰਦੀ ਮੂੰਹ ਤੇ
ਪੂਰਾ ਪੂਰਾ ਉਹ ਧਿਆਨ ਤੇ ਪੂਰਾ ਬਸ ਮੇਰਾ ਰੰਗ ਕਾਲਾ ਨਾ ਹੋ ਜਾਏ ਮੇਰੇ ਮੁੂੰਹ ਤੇ ਪਿੰਪਲ ਨੀ ਆਉਣਾ ਚਾਹੀਦਾ ਮੈਂ ਏ ਮੈਂ ਉਹ ਮੇਕਅਪ ਦਾ ਪ੍ਰੋਡਕਟ ਦਿੱਸ ਜਾਏ ਬਸ ਪਾਵਲ ਚੱਲੀਏ
ਤਾਂਹੀ ਨਾਲ ਤੂੰਨ ਸਾਹ ਸਾਬਣ ਨਾਲ ਮੂੰਹ ਦਿੰਦੀ ਰਹਿੰਦੀ ਸੀਗੀ ਕਾਲ ਨਾ ਹੋ
ਪਹਿਲੀ ਵਾਰ ਹੁਨ ਵੀ ਮੂੰਹ ਧੋਣਾ ਹੀ ਧੋਣਾ ਹੈ
ਹਾਂ ਇੱਕ ਕਹਿੰਦਾ ਸਿਰ ਧੋ ਲਏਗੀ ਸਾਰੇ ਵਾਲ ਖਿੱਚਦੀ ਰਹੇਗੀ ਉਂਗਲਾਂ ਨਾਲ ਕੇ ਲੰਬੇ ਹੋ ਜਾਣਗੇ
ਲੰਬੇ ਨੀ ਕਰਲੀ
ਹਾਂ ਇਹ ਖੁੱਲੀਆਂ ਖੁੱਲੀਆਂ ਪੈਂਟਾਂ ਪਾ ਦੇਦੇ ਜਿਵੇਂ ਪਜਾਮਾ ਪਾਇਆ ਹੁੰਦਾ ਉਹਨੇ
ਤੇ ਹਾਂ ਤੁਸੀਂ ਗ਼ਲਤੀ ਨਾਲ ਤਾਂ ਕੀ ਕੀਤਾ ਸੀ ਉਸ ਦਿਨ ਸੀਜ਼ਰ ਨਾਲ ਬਾਲ ਕੱਟਤੇ ਸੀ
ਹਾਂ ਗਲਤੀ ਨੇ ਕੱਟ ਹੁਣ ਪਤਾ ਮੈਨੂੰ ਕੀ ਕਹਿ ਰਹੀ ਸੀ ਮੈਂ ਭੂਆ ਤੁਸੀਂ ਅੱਛਾ ਕੀਤਾ ਮੇਰੇ ਵਾਲ ਮੈਂ ਕਿੱਦਾਂ ਲੰਬਾ ਹੋ ਗਿਆ ਦੇਖੋ ਸਾਰੇ ਕਰਦੇ ਨੇ ਨਾ ਸਾਰਿਆ ਹਾਂ ਉਸ ਟਾਈਮ ਕਿ ਸੀ ਬੜਾ ਪਤਾ ਨੀ ਕੀ ਹੋ ਗਿਆ ਹਾਂ ਹਾਂ
ਹਾਂ ਔਰ ਨੋਨੂੰ ਕਿਦਾ ਏ
ਨੋਨੂ ਬਸ ਆਏ ਹੀ ਹੁਣੇ ਨਾ ਉਹ ਵੀ ਆਏ ਵੇਲੈ ਕੇ ਕੁਛ ਕੰਮ ਕੁਮ ਲੱਭਾ ਬਸ ਹਾਂ ਟੈਟੂ ਬਣਾਇਆ ਦੋ ਦੋਨਾਂ ਨੇ ਬਣਾ ਬਣਾਇਆ ਵਾਹਿਗੁਰੂ ਲਿਖਵਾਇਆ ਦੋਨਾ ਨੇ ਅਵਿ ਨੇ ਵੀ ਦੋਨਾਂ ਨੇ
ਉਨਾਂ ਦੇ ਸੇਮ
ਸੇਮ ਏ ਵਾਹਿਗੁਰੂ ਦਿਖਾਇਆ ਹੈ
ਨਾ ਮੈਂ ਨਨੂੰ ਨੂੰ ਕਿਹਾ ਵੀ ਸੀ ਨਾ ਏਕ ਓਕਾਰ ਲਿਖਵਾਈ ਨਾ ਵਾਹਿਗੁਰੂ ਲਿਖਵਾਈ
ਪਤਾ ਨੀ ਹਾਂ ਜੋ ਨਹੀਂ ਉਲਟੇ ਹੱਥ ਚ ਲੈ ਲਿਖਵਾਇਆ ਉਹਦਾ ਤਾਂ
ਉਲਟੇ ਸਿੱਧੇ ਵਾਲੀ ਗੱਲ ਨੀ ਹੈ ਨਾ ਫਿਰ ਵਾਹਿਗੁਰੂ ਮਤਲਬ ਲਿਖਾਉਣਾ ਮ ਲਿਖਾਉਣਾ ਕਿਉ ਹੈ ਵਾਹਿਗੁਰੂ ਜੀ ਜਾਂ ਕੋਈ ਵੀ ਭਗਵਾਨ ਵਾਲੀ ਚੀਜ਼ਾਂ
ਅਰੇ ਲੋਕੀ ਪਹਿਲੇ ਤੇ ਇਕ ਓਮਕਾਰ ਲਿਖਵਾਉਦੇ ਸੀ ਸਭੀ ਲਿਖਵਾਉਂਦੇ ਸੀ ਪਹਿਲੇ ਤੇ
ਲਿਖਵਾਉਂਦੇ ਤੇ ਸਾਰੇ ਹੀ ਸੀ ਮਤਲਬ ਸਭ ਬੰਦੇ ਦਾ ਆਪਣਾ ਆਪਣਾ ਹੁੰਦਾ ਮੇਰੇ ਖਿਆਲ ਚ ਤਾਂ ਨਹੀਂ ਮਤਲਬ ਰਹਿੰਦਾ ਫਿਰ ਭਗਵਾਨ ਜੀ ਵਾਲਾ ਪਰ ਠੀਕ ਹੈ ਚਲੋ ਲਿਖਵਾ ਲਿਆ
ਹਾਂ ਹਾਂ ਹਜੇ ਤੂੰ ਸੋਣਾ ਤੇ ਨੀ ਨਾ
ਨਾ ਨਾ
ਅੱਛਾ ਕਿੰਨੇ ਵਜੇ ਸੌਦੀ ਆ ਤੂੰ
ਹਜੇ ਕਿੰਨਾ ਟਾਈਮ ਹੋ ਰਿਹਾ ਸਾਡੇ ਗਿਆਰਾਂ ਹੋ ਰਿਹਾ ਮੈਂ ਸਾਡੇ ਗਿਆਰਾਂ ਤੱਕ ਸੋਚ ਜਾਣਾ
ਅੱਛਾ ਸਾਢੇ ਗਿਆਰਾਂ ਸੋ ਜਾਂਦੀ ਏ ਸਵੇਰੇ ਕਿੰਨੇ ਵਜੇ ਜਾਂਦੀ ਏ ਸਵੇਰੇ ਕਿੰਨੇ ਵਜੇ
ਸਵੇਰੇ ਮੈਂ ਨੌ ਸਾਢੇ ਨੌ ਤੱਕ ਓਫਿਸ ਆ ਸਾਢੇ ਨੌ ਤੱਕ ਓਫਿਸ ਪਹੁੰਚਣਾ ਈ ਪਹੁੰਚਣਾ ਹੈ
ਹਾਂ ਮੈਂ ਜਸੀਂ ਤਾਂ ਸੋਚੋ ਕਿ ਤੇ ਕਰਾ ਲੈਣ ਐਡਮਿਸ਼ਨ ਨਾ ਰਜਿਸਟਰੇਸ਼ਨ ਤੇ ਕਰਾ ਲਿਆ ਇਹਨੇ ਮੈਂ ਕਿਹਾ ਐਵੇਂ ਨਾ ਟਾਈਮ ਨ ਕੱਲ ਜਾਏ ਫਿਰ ਐਡਮਿਸ਼ਨ ਹੀ ਨਾ ਹੋਏ ਸੀਟ ਹੀ ਨਾ ਹੋਏ ਫਿਰ
ਤਾਂ ਹੀ ਯੂ ਆਈ ਟੀ ਚ ਕਰਾ ਲਿਆ ਨਾ ਤਾਂ ਇੱਕ ਜਗ੍ਹਾ ਤੇ ਰਿਜ਼ਰਵ ਰਹੇ ਬਾਕੀਆਂ ਦਾ ਪਤਾ ਨੀ ਹੁਣ ਮ ਤਿੰਨ ਚ ਦੇਖਾਂਗੇ ਜੂਨ ਤੇ ਐਂਡ ਚ, ਨੋਨੂੰ ਨੇ ਕਦੋਂ ਵਾਪਸ ਆਣੈ?
ਨੋਨੂੰ ਤਾਂ ਨੀ ਕੈ ਰੇਆ ਸੀ ਕਿ ਮੈਂ ਜਾਣੈ ਵੀ ਤਰੀਕ ਨੂੰ ਚਾਰ ਦਿਨਾਂ ਵਾਸ
ਓ ਵੀਹ ਨੂੰ ਜਾਏਗਾ ਚਾਰ ਦਿਨ ਵਾਸਤੇ ਜਾਏਗਾ ਨਾ, ਫੇਰ ਤੇ ਵਾਪਸ ਆਜੇਗਾ ਪਾਨੀਪਤ ਫੇਰ ਮੇਰਾ ਖ਼ਿਆਲ ਲੰਬੀ ਛੁੱਟੀ ਮਾਰ ਕੇ ਆਏਗਾ।
ਇੱਥੇ ਜਾਨਾ ਕੇ ਬੋਲਦੇ ਐ ਓਨੇ ਜਾਨਾ ਅਗਸਤ ਦਸ-ਬਾਰਾ ਤਰੀਕ ਨੂੰ
ਕੋਲੇਜ।
ਹਾਂ।
ਆ ਤੋ ਓਸ ਤੋ ਪੈਲਾ ਨੀ ਆਂਦਾ ਫੇਰ ਤਾਂ ਫੇਰ
ਹਾਂ, ਏ ਤੂੰ ਸੋਚਦਾ ਸੀ ਐਵੈਂ ਈ ਇਥੇ ਕੋਈ ਕਾੰਮ ਕਰ ਲਾ ਦੋ ਮੀਨੇ, ਓ ਈ ਨਾ ਦੋ ਮੀਨੇ ਕੋਈ ਨੀ ਤੈਨੂੰ ਰੱਖਦਾ ਕਮ ਆਸਤੇ
ਹਾਂ, ਓ ਤੇ ਹੈਈ, ਓ ਪੈਲੇ ਜਿੱਥੋਂ ਕੰਮ ਕਰ ਰੇ ਸੀ ਓ ਬਾਈਕ ਵਾਲਾ ਉੱਥੇ ਜਾਨਾ ਐ?
ਬਾਈਕ ਵਾਲਾ ਨੀ ਪੈਲਾ ਤਾ ਇਨੇ ਟਰਾਂਸਪੋਰਟ ਤੇ ਈ ਕਰ ਰੇਆ ਸੀ।
ਹਾਂ।
ਲਾਤਾ ਐਨੇ, ਉਥੇ ਫੇਰ ਮੈਂ ਇੱਕ ਮੀਨਾ ਹੀ ਕੰਮ ਕੀਤਾ‌। ਤੂੰ ਫੇਰ ਐ ਕੈ ਤਾ ਕਿ ਮੇਰੇ ਨਾ ਕੋਾਲਜ ਚ ਐਡਮਿਸ਼ਨ ਹੋ ਗਿਆ ਤੇ ਮੈਂ ਛੱਡਦਾ ਪੇਆ। ਓ ਦਾ ਵੀ ਕਾਰਦੈ ਉੱਥੇ ਈ ਕਾੰਮ ਜਿੱਥੇ ਏ ਕਾਰਦਾ ਸੀ, ਤੋ ਹਾਂ, ਫੇ ਕੈ ਓਥੇ ਈ ਕਾੱਰ ਲੇਂਖ। ਹੁਨ ਕੈਂਦਾ ਜੈਪਟੋ ਤੇ ਕਰ ਲੈਂ, ਯੇ ਕਾੱਰ ਲੈਂਦਾ ਕੈਂਦਾ ਕੋਈ ਕਾੰਮ ਛੋਟਾ ਵੱਡਾ ਨੀ ਹੁੰਦਾ, ਮੈਂ ਕਯਾ ਨਈ ਨੀ ਕਰਨਾ ਬਾੱਸ।
ਜਾਟੋ- ਜੁਟੋ ਦਾ ਕਾੰਮ ਨੀ ਆ ਐ, ਐਵੀ ਨਾ ਕਰੇ ਨਾ ਬਿਲਕੁਲ ਕਾੰਮ ਕਰਨਾ ਤੇ ਕੁੱਛ ਵੀ ਕਰਲੋ। ਕੁਛ, ਐਦਾ ਈ ਕਾੱਰ ਲੇ, ਜੋ ਹੋ ਜਾਏ ਹਾਂ। ਐਨੂੰ ਬੋਲੋ ਐਂਦੇ ਕੋਲ ਟਾਈਮ ਐ, ਓਟੋ ਕੈਟ ਸਿੱਖ ਲੇ।
ਹਾਂ, ਮੈਂ ਯ ਹਾਂ ਹੁਨ ਏਜੰਸੀ ਏ ਨਾ ਓਥੇ ਈ ਚਲਾ ਜਾਂ, ਕੋਲੇਜ ਵਾਲੇ ਨੇ ਨਾ ਬੱਚੇਯਾਂ ਨੂੰ ਨੀ ਪੇਜਯਾ ਦੇਰਾਦੂਨ ਨਾ ਹੋਂਡ ਏਜੰਸੀ ਤੇ, ਫੇਰ ਐਨੂੰ ਕੈ ਤੂੰ ਈ ਸ, ਤੂੰਵੀ ਉੱਤੇ ਚੱਲੇ ਜਾ
ਕੀਤਾ ਸੀ ਮੈਂ ਐਈ ਕੇਆ ਸੀ ਮੈਂ, ਤੂੰ ਮਾਈਕ ਵਾਲੀ ਜਗਾ ਗਯੈ ਇਸ ਤੋ ਅੱਛੀ ਜਗਾ ਯੇ ਐ ਤੂ ਤੂ ਤਾ ਸ਼ੋਰੂਮ ਹੈ ਕਿੱਥੇ ਇਧਰ। ਚਲੀ ਜਾ, ਕੋਈ ਸੇਲਸ ਵਾਲਾ ਚੀਜ਼ ਦੇਖ ਲੇ ਉਤੇ ਕੋਈ ਐਕਸਪੀਰੀਅੰਸ ਤਾ ਦੇਖਨਾ ਨੀ ਐ, ਹਾਂ। ਜੇ ਤੂੰ ਕਾੰਮ ਕਰਨਾ ਈ ਐ, ਹਾਂ, ਉਈ ਮੈਂ ਈ ਬੋਲਯਾ ਪੈਲੀ ਤਾਂ ਗਾੱਲ ਐ ਤੈਨੂੰ ਕਰਨਾ ਨੀ ਚਾਈਦਾ ਕਾੰਮ, ਪਰ ਜੇ ਤੂੰ ਕਰਨਾ ਈ ਐ ਤੇ ਫੇਰ ਏਦਾਂ ਕਾੱਰ ਨਾ ਜੋ ਫਾਯਦਾ ਵੀ ਹੋਏ, ਓ ਫੇਰ ਵਈ ਐ ਪਰ ਨਾਮ ਚ ਮਨ ਆਂਦਾ ਐ ਨਾ। ਕਰਨੀ ਅਪਨੀ ਐ, ਫੇਰ ਮੈਂ ਕਾ ਠੀਕ ਐ ਕੋਈ ਨੀ ਚੱਲ, ਜਿੱਦਾ ਸਈ ਲਗੈ।
ਚਲੋ ਹੋਰ ਵਦੀਆ, ਹਾਂ ਸਿਮਰਨ ਵਦੀਆ। ਸੋ ਗੀ ਐ, ਓ?